ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਮੈਡਮ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਤ ਸ਼੍ਰੀ ਸਤੀ ਅਕਾਲ, ਆਵਾਜ਼ ਆਉਂਦੀ ਪਈ ਐ ਜੀ? ਹਾਂਜੀ ਆ ਰਹੀ ਐ ਜੀ, ਵਧੀਆ ਆ ਰਹੀ ਐ ਆਵਾਜ਼ ਤਾਂ।
ਹੋਰ ਠੀਕ ਔ ਜੀ?
ਹਾਂਜੀ ਠੀਕ ਐ ਜੀ। ਹੋਰ ਕੀ ਕਰਦੇ ਹੋ ਤੁਸੀਂ ਜੀ?
ਜਦ
ਅੱਜ, ਮੇਰਾ ਟੋਪਿਕ ਹੈਗਾ ਜੀ। ' ਮਿੱਟੀ' ਮਿੱਟੀ ਬਾਰੇ ਕਰਾਂਗੇ ਜੀ ਮੈਂ। ਮਿੱਟੀ ਬਾਰੇ, ਕਰਾਂਗੇ ਜੀ ਮਿੱਟੀ ਬਾਰੇ।
ਹਾਂਜੀ, ਦੱਸੋ ਤੁਸੀਂ ਦਸੋ ਸਾਨੂੰ। ਮਿੱਟੀ ਬਾਰੇ, ਸਾਨੂੰ ਧਿਆਨ ਨੀ ਤੁਸੀਂ ਦੱਸੋ ਜੀ।
ਜੀ ਹਾ ਮਿੱਟੀ, ਮਤਲਬ ਤੁਸੀਂ ਉਵੇਂ ਹੁਣ ਕਰਦੇ, ਜਿਵੇਂ ਪਹਿਲਾਂ ਪੁਰਾਣੇ ਜ਼ਮਾਨੇ 'ਚ ਹੁਣੇ ਮਤਲਬ ਮਤਲਬ, ਕਈ ਤਾਂ ਯੂਜ ਕਰਦੇ, ਘਰ ਦੇ ਬਰਤਨ ਜਿਹੜੇ ਹੁੰਦੇ ਮਿੱਟੀ 'ਚ, ਮਤਲਬ ਸਬਜ਼ੀ- ਸੁਬਜ਼ੀ ਬਣਾਉਂਦੇ ਹੁਣ।
ਹਾਂਜੀ।
ਪਰ ਕਈ ਲੋਕੀ ਅੱਜ, ਮਤਲਬ ਕੁ ਆ ਕੁ ਕੁੱਕਰ ਵਗੈਰਾ ਆ ਸਟੀਲ ਐ ਆਹ ਚੀਜ਼ ਤਿਆਰ ਕਰਦੇ ਹੈ ਜੀ ਇਹਦੇ ਨਾਲ ਉਹ ਕੀ- ਕਿੰਨੇ ਰੋਗ ਪੈਦਾ ਹੋ ਗਏ ਜੀ, ਪਹਿਲਾਂ ਮਿੱਟੀ ਦੇ ਬਰਤਨ ਹੁੰਦੇ ਸੀ। ਪਰਾਤ ਵੀ ਮਿੱਟੀ ਦੀ ਹੁੰਦੀ ਸੀ। ਚੁਲੇ ਵੀ ਮਿੱਟੀ ਦੇ ਹੁੰਦੇ ਸੀ ਜੀ ਉਦੋਂ ਕਿੰਨੇ ਹੁੰਦਾ ਸੀ। ਅਤੇ ਮਿੱਟੀ ਦੇ ਬਰਤਨ ਯੂਜ ਕਰਦੇ ਸੀਗੇ। ਹੁਣ ਤਾਂ ਸਟੀਲ ਵਗੈਰਾ ਆਹ ਯੂਜ ਕਰਦੇ ਉਹਦੇ ਨਾਲ ਕਿੰਨੀ ਬਿਮਾਰੀਆਂ ਲੱਗ ਗਈਆਂ, ਤੁਹਾਨੂੰ ਪਤਾ ਹੋਵੇਗਾ। ਬਹੁਤ ਬਿਮਾਰ, ਹਾਂ ਪਹਿਲਾਂ ਬੱਚੇ ਆਪਾਂ ਬੱਚਿਆਂ ਨੂੰ ਖੁੱਲੇ ਛੱਡ ਦਿੰਦੇ ਸੀ ਮਿੱਟੀ ਚ ਖੇਲ ਦੇ ਸੀ ਖੇਲਦੇ ਸੀ ਨਾ ਪਰ ਤੁਸੀਂ ਵੀ ਖੇਲੇਓਣੇ ਕਦੇ, ਮਿੱਟੀ ਚ- ਹੈਲੋ
ਹਾਂਜੀ- ਹਾਂਜੀ ਆਵਾਜ਼ ਆ ਰਹੀ ਹੈ ਜੀ ਮੈਨੂੰ ਦੱਸੋ ਜੇ ਤੁਸੀਂ ਮਿੱਟੀ ਦੇ ਬਰਤਨ ਬਾਰੇ ਗੱਲ ਕਰ ਰਹੇ ਸੀ।
ਹਾਂ ਮੈਂ ਕਿਹਾ ਵੀ ਮਿੱਟੀ ਚ ਪਹਿਲਾਂ ਆਪਾਂ ਛੋਟੇ ਹੁੰਦੇ ਸੀ ਉਦੋਂ ਮਿੱਟੀ ਚ ਕਿੰਨਾ ਖੇਡਦੇ ਸੀਗੇ ਉਦੋਂ। ਹੁਣ ਤਾਂ ਕਿਸੇ ਨੂੰ ਹਾਂਜੀ, ਹੁਣ ਤਾਂ ਕੋਈ ਕਿਸੇ ਨੂੰ ਮਤਲਬ ਕਿਸੇ ਅੱਜ ਅਕਲ ਦਾ ਜਵਾਕ ਨੂੰ ਪਤਾ ਹੀ ਨਹੀਂ ਮਿੱਟੀ ਚ ਖੇਡਦੇ ਹੀ ਨਹੀਂ ਕੋਈ ਘਰਦੇ ਹੀ ਕਹਿੰਦੇ ਆ ਨਹੀਂ ਮ- ਹਾਂਜੀ ਘਰਦੇ ਕਹਿਦੇ ਆ ਮਿੱਟੀ ਚ ਨਹੀਂ ਖੇਡਣਾ। ਪਹਿਲਾਂ ਤਾਂ ਹੀ, ਖੇਡਣ ਦਿੰਦੇ ਸੀ ਮਿੱਟੀ ਚ ਕਹਿੰਦੇ ਨਹੀਂ, ਕੀਟਾਣੂ ਹੋ ਜਾਂਦੇ ਕੀਟਾਣੂ ਮਤਲਬ ਮਿੱਟੀ ਮਟੀ ਚ ਖੇਡਦੇ ਉਦੋਂ ਕੀਟਾਣੂ ਨਹੀਂ ਲੱਗਦੇ ਸੀ, ਬੱਚਿਆਂ ਨੂੰ ਕੋਈ ਬਿਮਾਰੀ ਨ ਨਹੀਂ ਲੱਗਦੀ ਸੀ। ਹੁਣ ਤਾਂ ਪੱਕੇ ਘਰੇ ਗੇਏ, ਹੋਰ ਹੋ ਗਿਆ। ਸਾਰਾ ਕੁਛ ਬਸ ਖਤਮ। ਹਾਂ ਸਹੀ ਗੱਲ ਹੈ ਜੀ, ਪੜਾਈ ਉਹ ਅੱਜ ਕੱਲ ਦੋ- ਦੋ ਤਿੰਨ- ਤਿੰਨ ਸਾਲ ਦੇ ਬੱਚੇ ਨੂੰ ਸਕੂਲਾ ਲਾ ਦਿੰਦੇ ਹੈ, ਕੀ ਕਰੇ, ਕੀ ਖੇਡੇ ਵਿਚਾਰਾ ਬੱਚਾ ਕਰੇ। ਮਿੱਟੀ 'ਚ ਤਾਂ ਬਿਲਕੁਲ ਨਹੀਂ ਖੇੱਡਣ ਦਿੰਦੇ। ਪਹਿਲਾਂ ਤਾਂ ਕੱਚੇ ਘਰ ਹੁੰਦੇ ਸੀ ਉਦੋਂ ਮਤਲਬ ਕੱਚੇ ਘਰ ਹਉਦੇ ਸੀ ਉਦੋਂ ਉਹ ਮਿੱਟੀ ਨਾਲ ਹੀ ਗੋਆ ਲਿੱਪਦੇ ਸੀ। ਘਰ ਕੱਚੇ ਹੁੰਦੇ ਲਿਪਾਂ- ਪੋਈ ਕਰਦੇ ਸੀ, ਹੁਣ ਤਾਂ ਕਿਸੇ ਨੂੰ ਲੇਡੀਜ਼ ਨੂੰ ਪਤਾ ਹੀ ਨਹੀਂ, ਅੱਜ ਕੱਲ ਔਖੇ ਨੀ ਹੁੰਦੇ ਪੱਕੇ ਘਰ ਹੁੰਦੇ ਆ ਸਾਰਿਆਂ ਦੇ, ਕੋਈ ਕੱਚੇ ਘਰ ਕਿਸੇ ਦੇ ਵੇਖੇ ਹੀ ਨਹੀਂ, ਅੱਜ ਕੱਲ ਕੱਚੇ ਘਰ ਹੁੰਦੇ ਆ ਉਹਨਾਂ ਦੇ ਰਿਸ਼ਤੇ ਵੀ ਨਹੀਂ ਹੁੰਦੇ ਹੈ।
ਹਾਂਜੀ ਨੀ ਹੁੰਦੇ ਜੀ ਇਸ ਗੱਲ ਸਹੀ ਹੈ ਜੀ।
ਹਾਂਜੀ ਉਹ ਐਵੇਂ ਸੋਚਦੇ ਆ ਨਹੀਂ ਪੱਕਾ ਕਰ ਆਉਣਾ ਚਾਹੀਦਾ ਜੀ, ਸਾਡੀ ਕੁੜੀ ਤਾਂ ਪੱਕੇ ਘਰਚੇ ਰਹੇਗੀ, ਭਾਵੇਂ ਕੁੜੀ ਨੂੰ ਕੋਈ ਕੰਮ ਕਰੇ ਨਾ ਕਰੇ ਪੱਕਾ ਘਰ ਆਉਣਾ ਚਾਹੀਦਾ ਹੈ।
ਹੂੰ।
ਪਹਿਲਾਂ ਕੱਚੇ ਘਰ ਹੁੰਦੇ ਸੀ। ਲੋਕਾਂ ਲੋਕ ਘਰ ਨਹੀਂ ਵੇਖਦੇ ਸੀ ਜ਼ਮੀਨਾਂ ਵੇਖਦੇ ਸੀ ਪਹਿਲਾਂ। ਜਦੋਂ ਸਾਡੇ ਵਿਆਹ ਹੋਏ ਸੀ ਉਦੋਂ, ਕੱਚਾ ਘਰ ਵੇਖਦੇ ਸੀ ਉਵੀ ਨੀ ਵੇਖਦੇ ਪਹਿਲਾਂ ਜ਼ਮੀਨ, ਹਾਂਜੀ ਪਹਿਲਾਂ ਜਮੀਨਾਂ ਵੇਖਦੇ ਸੀ ਬੀ ਕੱਚਾ ਘਰ ਨੀ ਵੇਖਦੇ ਹੁਣ ਜਮੀਨਾ-ਜਮੁਨਾ ਕੁਛ ਨੀ ਵੇਖਦੇ। ਹੁਣ ਵੇਖਦੇ ਆ ਪੱਕਾ ਘਰ ਹੋਵੇ, ਕੁੜੀ ਸਾਡੀ ਪੱਕੇ ਘਰ ਰਿ ਕੱਚੇ ਮਤਲਬ ਘਰ, ਅੱਜ ਕੱਲ੍ਹ ਪੱਕੇ ਘਰ ਦੀ ਵੇਲੂ ਐ। ਕੱਚਾ ਘਰ ਹੋਵੇ ਤਾਂ, ਇਵੇਂ ਸੋਚਦੇ ਇਹਦੇ ਕੋਲ ਤਾਂ ਕੁਛ ਹੈ ਹੀ ਨੀ। ਈਵੇਂ ਸੋਚ ਦੇ ਆ ਤਾਂ ਗਰੀਬ ਹੈਗਾ ਬਿਲਕੁਲ। ਤੇ ਲੈ, ਹੂੰ ਪਰ ਪਕ ਪੱਕੇ ਪਹਿਲਾਂ ਪੱਕੇ ਘਰ ਹੁੰਦੇ ਸੀ ਬਰਤਨ ਆਪਾਂ ਬਰਤਨ ਹੁਣ ਡਿਸਪੋਜਲ ਚੱਲ ਗਏ ਆ ਕਿੰਨੇ, ਪਹਿਲਾਂ ਆਪਾਂ ਕੋਈ, ਡਿਸਪੋਜਲ ਆਪ ਕਿਸੇ ਅਪ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ ਸੀ ਡਿਸਪੋਜਲ ਹੁੰਦਾ ਕੀ ਐ। ਤੁਹਾਨੂੰ ਪਤਾ ਸੀ ਕਦੇ, ਆਜ ਤੋਂ ਹਾਂਜੀ ਆਜ ਤੋਂ ਦਸ ਸਾਲ ਪਹਿਲਾਂ ਡਿਸਪੋਜਲ ਕੋਈ ਪਤਾ ਹੀ ਨਹੀਂ ਹੁੰਦਾ ਸੀ ਕਿਸੇ ਨੂੰ ਵੀ ਡਿਸਪੋਜਲ ਕੀ ਹੁੰਦੇ ਐ। ਹਾਂਜੀ।
ਜਦ ਵਿਆਹ-ਵੁਹ ਹੁੰਦੇ ਸੀ ਨਾ ਜੀ ਸਟੀਲ ਦੀ ਗਲਾਸੀ ਹੁੰਦੀਆਂ ਸੀ
ਹਾਂਜੀ ਸਟੀਲ ਦੇ ਗਿਲਾਸਾਂ ਹੁੰਦੇ ਸੀ ਚੀਨੀ ਦੇ ਬਰਤਨ ਹੁੰਦੇ ਸੀ, ਚੀਨੀ ਦੇ ਬਰਤਨ ਹੁਣ ਦੇ ਸੀ ਲਗਭਗ, ਹੁਣ ਤਾਂ ਸਾਰਾ ਕੁਛ ਡਿਸਪੋਜਲ ਬਸ ਪਲੇਟ ਟੇ ਆਗੀ ਡਿਸਪੋਜ਼ਲ, ਗਿਲਾਸ ਹੋਗੀ, ਕੱਪ ਹੋ ਗਿਆ ਤੁਸੀਂ ਆਪ ਨੇ ਆਹ ਹੁੰਦਾ ਐ ਜਿਹੜਾ ਡਿਸਪੋਜਲ ਹੁੰਦਾ ਐ, ਆਪਣਾ ਚਾਹ ਬਣਾਉਂਦੇ ਆ ਉਦੋਂ ਆਪਾਂ ਚਾਹ -ਚਾਹ ਕਿੰਨੀ ਸੌ ਡਿਗਰੀ ਤੇ ਉਬਲਦੀ ਐ ਉ
ਹਾਂਜੀ।
ਤੇ ਉਈ ਆਪਾਂ ਚਾਹ ਡਿਸਪੋਜਲ 'ਤੇ ਪਾਉਂਦੇ ਆ ਉ ਪਲਾਸਟਿਕ ਅੱਧਾ ਔਂਦੇ'ਚ ਘੁੱਲ ਜਾਂਦਾ ਜੀ।
ਹਾਂਜੀ ਘੁਲ ਜਾਂਦਾ ਏਜੇ ਤਾਂ।
ਹਾਂਜੀ ਫਿਰ ਉਹ ਡਿਸਪੋਜ਼ਲ ਅੱਧਾ ਊਂਦੇ ਪਲਾਸਟਿਕ ਪਤਾ ਨੀ ਕਿਸ ਚੀਜ਼ ਦਾ ਬਣਿਆ ਹੁੰਦਾ ਗੰਦੇ -ਗੰਦਾ ਪਲਾਸਟਿਕ ਈ ਹੁੰਦਾ ਉਹ ਸਹੀ ਸਹੀ ਥੋੜ੍ਹਾ ਹੁੰਦਾ, ਉਂਦੇ ਨਾਲ ਕਿੰਨੀਆਂ ਬਿਮਾਰੀਆਂ ਲੱਗ ਹਾਂਜੀ ਆਹ ਪਲਾਸਟਿਕ ਨਾਲ ਤਾਂ ਆਹ ਡਿਸ ਪੋਜਨ ਨਾਲ ਤਾਂ ਸਾਰਾ ਕੁਛ ਕੈਂਸਰ ਵਗੈਰਾ ਬਿਮਾਰੀ ਬਣੀ ਐ। ਏੰਦੇ ਨਾਲ ਦੀ ਕਹਿੰਦੇ ਐ ਵੀ ਸਾਰਾ ਏਂਦੇ ਨਾਲ ਈ ਬਿਮਾਰੀ ਲੱਗੀ ਐ ਸਾਰਿਆਂ ਨੂੰ। ਕੈਂਸਰ ਦੇ, ਕਹਿੰਦੇ ਕੱਚੇ ਬਸ ਹਾਂਜੀ ਆ ਹੀ ਤਾਂ ਐ ਵੀ ਵੀ ਡਿਸਪੋਜਲ ਨੂੰ ਬੰਦ ਕਰਨਾ ਚਾਹੀਦਾ ਐ। ਸਰਕਾਰ ਨੂੰ ਚਾਹੀਦੇ ਵੀ ਡਿਸਪੋਜ਼ਲ ਬੰਦ ਕਰਦੇ ਕ ਚੇ ਮਤਲਬ ਗਿਲਾਸਾਂ ਆ ਹੁੰਦੇ ਆ ਮਿੱਟੀ ਦੇ ਆਹ ਗਲਾਸ ਯੂਜ ਕਰਨ, ਆ ਪਹਿਲਾਂ ਤਾਂਬੇ ਦੇ ਮਤਲਬ ਹੁੰਦੇ ਸੀ ਪਿੱਤਲ ਹੁੰਦਾ ਸੀ ਪਿੱਤਲ ਯੂਜ ਕਰਦੇ ਸੀ
ਪਿੱਛੇ ਜਾਈਏ ਨਾ ਬਾਹ ਟ੍ਰਰੇਨ ਪਿੱਛੇ ਜਾਈਏ ਤੇ ਵੇਖੇ ਤਾਂ ਉਦੋਂ ਗਲਾਸਾ ਪਿੱਤਲ ਦੀਆਂ ਹੁੰਦੀਆਂ ਸੀ ਜੀ।
ਹਾਂਜੀ ਪਿੱਤਲ ਦੀ ਹੁੰਦੀ ਆ ਸਾਰਾ ਬਰਤਨ ਪਿੱਤਲ ਦਾ ਯੂਜ ਕਰਦੇ ਸੀ ਘਰੇ ਪਿੱਤਲ ਕਿੰਨਾ ਮਹਿੰਗਾ ਹੋ ਗਿਆ ਜੀ ਕੋਈ ਆਮ ਬੰਦਾ ਤਾਂ ਲੈ ਨੀ ਸਕਦਾ ਪਿੱਤਲ। ਇੰਨਾ ਮਹਿੰਗਾ ਹੋਗਿਆ ਜੀ ਪਿੱਤਲ ਤਾਂ। ਚਲੋ ਕੋਈ ਨੀ ਹੁਣ ਚੱਲ ਪਿੱਤਲ ਚੱਲ ਨਈ ਲੈ ਸਕਦੇ ਪਰ ਕੱਚੀ ਮਿੱਟੀ ਨਾਲ ਬਰਤਨ ਹੋ ਹੁੰਦੇ ਆ ਤਿਆਰ ਜਿਹੜੀ ਮ ਸਬਜ਼ੀ-ਸੁਬਜ਼ੀ ਬਣਾਉਂਦੇ ਆ ਉਹ ਹੁੰਦੀ ਐ ਹਾਂਜੀ ਜੀ ਉੰਦੇ ਚ ਤਿਆਰ ਕਰ ਲਏ ਠੀਕ ਨੀ ਰਹਿੰਦਾ ਜੀ।
ਹਾਂਜੀ ਵਧੀਆ ਹੁਣ ਤਾਂ ਜੇ ਗਲਾਸੇ ਹੁਣ ਦੂਜੀਆਂ ਚੱਲ ਪਈਆਂ ਹੁਣ ਮਿੱਟੀ ਦੀਆਂ। ਹਾਂ। ਤੇ ਹੁਣ ਬਰਤਨ ਤਾਂ ਹੀ ਹੋਏ ਨਾ ਅੱਜ। ਗੱਲ ਸਾਨੂੰ ਕੁਛੇ ਸੁਖਾਲਿਆ ਹੋ ਪਏ ਵਰਤਦਾ ਨੀ ਹੈਗਾ ਜੀ ਕੁਛ।
ਹਾਂ। ਕੋਈ ਨੀ ਵਰਤਦਾ ਜੇ ਅੱਜ ਕੱਲ, ਐਵੇਂ ਸੋਚਿਆ ਚਲੋ ਕੋਈ ਨੀ। ਵਿਆਹ ਸ਼ਾਦੀ ਹੁੰਦਾ ਐ, ਚਲੋ ਕਿਸੇ ਨੂੰ ਉਹ, ਕਿਰਾਏ ਤੇ ਨੀ ਲੈ ਕੇ ਆਣਾ ਪੈਂਦਾ। ਬਰਤਨ ਪਹਿਲਾਂ ਕਿਰਾਏ ਤੇ ਲੈ ਕੇ ਆਉਂਦੇ ਸੀ ਫਿਰ ਗਿਣਦੇ ਸੀ ਫਿਰ ਦੇਕੇ ਆਉਂਦੇ ਸੀ ਟੈਂਟ ਵਾਲੇ ਨੂੰ। ਹੁਣ ਉਹ ਨੀ ਰਿਹਾ। ਪਲਾਸਟਿਕ ਦੀ ਚੀਜ਼ਾਂ ਯੂਜ ਕਰਦੇ ਆ ਨਾ ਕਿਸੇ ਨੂੰ ਲੈਣ ਦੀ ਯੂਜ ਨਾ ਕੋਈ ਕਿਰਾਇਆ ਲੱਗੇ, ਨਾ ਹੋਰ, ਬਸ ਪੈਸੇ ਦਿਓ ਤੇ ਬਸ ਬਾਅਦ ਚ' ਉਹਨੂੰ ਸੁੱਟ ਦਿੰਦੇ ਐ, ਉਹ ਉਹਨੂੰ ਅੱਗ ਲਗਾ ਦਿੰਦੇ ਐ, ਉਹ ਅੱਗ ਲਗਾਉਂਦੇ ਕਿੰਨਾ ਪ੍ਰਦੂਸ਼ਣ ਫੈਲਦਾ। ਬੋਤ ਪ੍ਰਦੂਸ਼ਣ ਹੁੰਦਾ ਉਦੋਂ।
ਇਹ ਤਾਂ ਹੈ ਜੀ ਹੁਣ, ਸਮੇਂ ਦੇ ਨਾਲ ਸਾਰੇ ਬਦਲ ਗੇ ਜੀ ਹੁਣ।
ਹਾਂਜੀ। ਸਹੀ ਗੱਲ ਐ ਜੀ।
ਕੋਈ ਮਿੱਟੀ ਦੇ ਬਰਤਨ, ਕੋਈ ਕਹਦੇ ਸੋਹਾਂ ਵਿੱਚੋਂ ਦਸ ਕਰਰ ਯੂਜ ਕਰਦੇ ਆ ਹੁਣ।
ਹਾਂਜੀ-ਹਾਂਜੀ ਬੋਤ ਕਰਦੇ ਆ ਜੀ ਯੋਧ, ਸਹੀ ਗੱਲ ਐ। ਹਾਂਜੀ ਆਵਾਜ਼ ਆ ਰਈ ਐ ਜੀ ਆਪਦੀ ਆ ਰਈ ਐ।
ਹਾਂਜੀ। ਤੁਸੀਂ ਘਰੇ ਕੀ ਯੂਜ ਕਰਦੇ ਓ ਜੀ?
ਅਸੀਂ ਤਾਂ ਕਦੇ
ਹਾਂਜੀ।
ਯੂਜ
ਹੈਲੋ,
ਹੈਲੋ, ਹਾਂਜੀ-ਹਾਂਜੀ।
ਮੈਂ ਕਿਹਾ, ਤੁਸੀਂ ਕੀ ਯੂਜ ਕਰਦੇ ਹੋ ਜੀ?
ਅਸੀਂ ਤਾਂ ਲਗਭਗ ਮਿੱਟੀ ਦੇ ਯੂਜ ਕਰਦੇ ਹਾਂ ਜੀ ਉਵੇਂ ਸਾਰਾ ਕੁਛ। ਮਿੱਟੀ 'ਚ ਇਸਦਾ ਸਡਾ ਦਾੁ ਚੁਲਾ- ਚਾਲਾ ਸਾਰਾ ਮਿੱਟੀ ਦਾ ਹੀ ਹੈਗਾ ਜੀ ਮਿੱਟੀ ਦਾ ਯੂਜ ਕਰਦੇ ਹੋਵੇਂ ਸਾਰੇ ਚੀਜ਼ਾਂ। ਹੂੰ ਤਾਂ ਹੀ ਤਾਂ ਬਚੇ ਹੋਏ ਅੱਜ ਤੱਕ ਨਹੀਂ ਤਾਂ ਕਿਸੇ ਨੂੰ ਅੱਜ ਕੱਲ ਬਿਮਾਰੀਆਂ- ਮੂੜਿਆਂ ਲੱਗੀ ਜਾਂਦੀ।
ਹੋਰ ਜੀ।
ਹੋਰ ਤਾਂ ਠੀਕ ਹੈ ਜੀ। ਤੁਸੀਂ ਦੱਸੋ ਤੁਸੀਂ ਕੀ ਯੂਜ ਕਰਦੇ ਹੋ ਜੇ ਮਿੱਟੀ ਦੇ ਪ੍ਰਰਾਤਤ ਯੂਜ ਕਰਦੇ ਹੋ ਜੇ ਮਿੱਟੀ ਦੀ ਪਰਾਤ ਤੁਸੀਂ ਯੂਜ ਕਰਦੇ ਹੋ ਜੀ?
ਹਾਂਜੀ, ਮਿੱਟੀ ਦੀ ਅਸੀਂ ਬਰਾਤੀ ਯੂਜ ਕਰਦੇ ਹਾਂ ਜੀ। ਅਸੀਂ ਮਿੱਟੀ ਦੇ ਬਰਤਨ ਵਿੱਚ ਸਬਜ਼ੀ ਬਣਾਉਦੇ ਹਾਂ ਜੀ। ਅਸੀਂ ਕੁੱਕਰ ਯੂਜ ਕਰਦੇ ਨੀ ਜੇ ਪੰਦਰਾਂ ਸਾਲ ਹੋ ਗਏ ਅਸੀਂ ਕੁੱਕਰ ਯੂਜ ਨਹੀਂ ਕਰਦੇ ਜੀ।
ਹੂ, ਚਲੋ ਵਧੀਆ ਜੀ।
ਅਸੀਂ ਮਿੱਟੀ ਦੇ ਮਤਲਬ ਮਿੱਟੀ ਦੇ ਬਰਤਨ ਵਿੱਚ ਸਬਜੀ ਬਣਾਉਣੀ ਆ ਜੀ ਅਸੀਂ।
ਹੂ, ਸਹੀ ਹੈ ਜੀ ਸਹੀ।
ਸਾਡੀ ਜੁਆਇੰਟ ਫੈਮਿਲੀ ਆ ਸਾਡੇ ਸੱਸ ਸਹਰਾ ਨਾਲ, ਜਿਵੇਂ ਇਹ ਮਿੱਟੀ ਦੇ ਬਰਤਨਾਂ ਵਿੱਚ ਖਾ ਕੇ ਪਸੰਦ ਕਰਦੇ ਆ ਜੀ।
ਹਾਂਜੀ, ਸਹੀ ਗੱਲ ਹੈ ਜੀ, ਸਹੀ ਹੈ ਮਿੱ
ਹੋਰ ਜੇ ਤੁਹਾਡੀ ਫੈਮਿਲੀ ਸਵਾਇਨ ਫੈਮਿਲੀ ਆ ਕਿਵੇਂ ਜੇ
ਨਹੀਂ ਜੀ ਅਸੀ ਤਾਂ ਅੱਡ ਹੈਗੀ ਆ ਜੀ ਤਾਂ ਜੁਆਇਨ ਨਹੀ ਹੈਗੀ। ਉਵੇ ਠੀਕ ਹੈ, ਜੀ ਵਧੀਆ ਹੈ।
ਇਹ ਤਾਂ ਹੈ ਹੀ ਜੀ ਅੱਜ ਕੱਲ੍ਹ ਸਿਸਟਮ ਇਹੋ ਜਿ ਚੱਲਿਆ ਪਿਆ ਹੈਗਾ ਹੁਣ।
ਹਾਂਜੀ। ਅੱਜ ਕੱਲ੍ਹ ਹੈ ਹੀ ਨਹੀਂ ਉਹ ਮੋਲ ਨਹੀਂ ਰਿਹਾ
ਹਾਂਜੀ, ਹੋਰ ਦੱਸੋ ਜੀ ਕੋਈ ਮਿੱਟੀ ਬਾਰੇ ਤੁਸੀਂ ਕੋਈ।
ਆਹ ਹੈਗੀ ਬਸ ਅੱਜ ਕੱਲ ਮਿੱਟੀ ਦੇ ਹੀ ਯੂ ਕਰਨਾ ਚਾਹੀਦਾ ਘਰ। ਚੁੱਲੇ ਚਾਲੇ ਸਾਰੇ ਮਿੱਟੀ ਦੇ ਹੋਣੇ ਚਾਹੀਦੇ ਹ। ਸਮਝਣ ਆਦ। ਮੈਂ ਕਿਹਾ ਵੀ ਅੱਜ ਕੱਲ ਮਤਲਬ ਘਰੇ ਜਿਹੜੇ ਚੁੱਲ੍ਹੇ ਹੋ ਗ ਜਿਹੜੇਰਾਤਾਂ ਹੋ ਗਈ ਜਿਹੜੇ ਹਾਂਡੀ 'ਚ ਸਬਜ਼ੀ ਸੁਬਜ਼ੀ ਬਣਾਉਂ ਲਈ ਮਿੱਟੀ। ਰਟੀ 'ਚ ਹੋਣਾ ਚਾਹੀਦਾ ਹੈ। ਮਿੱਟੀ 'ਚ ਮਤਲਬ ਆਪਾਂ ਜੇ ਮਿੱਟੀ ਯੂਜ ਕਰਾਂਗੇ ਤਾਂ ਇੰਨੀ ਬਿਮਾਰੀ ਨਹੀਂ ਯੂਜ। ਖਰਾਬ ਉਹ ਮਤਲਬ ਬਿਮਾਰੀ ਨਹੀਂ ਲੱਗੇਗੀ ਜੇ ਸਟੀਲ ਵਗੈਰਾ ਯੂਸ। ਕਰਾਂਗੇ ਤਾਂ ਬਿਮਾਰੀ ਲੱਗੇਗੀ ਜੀ ਆਪਾਂ ਨੂੰ ਹੀ।
ਇਹ ਤਾਂ ਹੈ ਹੀ ਪਰ ਕਰਦੇ ਨੀ ਜੀ ਕੋਈ ਯੂਜ ਬਹੁਤ। ਘੱਟ ਕਰਦੇ ਆ ਜੀ।
ਹੋਰ ਤਾਂ ਠੀਕ ਹੈ ਪਹਿਲਾਂ ਬ। ਬੱਚਿਆਂ ਨੂੰ ਆਪਾਂ ਪਹਿਲਾਂ ਬੱਚਿਆਂ ਨੂੰ ਆਪਾਂ ਮਿੱਟੀ ਚ ਖੇਡਣ ਦਿੰਦੇ ਸੀ ਹੁਣ ਨਹੀਂ ਖੇਡਣ ਦਿੰਦੇ ਕੋਈ।
ਇਹ ਤਾਂ ਹੈ ਜੀ ਬੱਚਾ ਜਿਆਦਾ ਆਪਾਂ ਵੇਖੇ ਤਾਂ ਛੋਟਾ ਹੋਵੇ ਬੱਚਾ ਜਿਆਦਾ ਮਿੱਟੀ ਚ ਖੇਲਣਾ ਪਸੰਦ ਕਰਦਾ ਹੈ ਜਦੋਂ। ਜਾਣ ਪਛਾਣ ਆਉਂਦੇ ਨੇ ਉਹਦੇ ਮ ਮ। ਮਿੱਟੀ ਨਾਲ ਜਿਆਦਾ ਪ੍ਰੇਮਦ ਉਹ ਖਾਣਾ ਵੀ ਮਿੱਟੀ ਉਹਦੇ ਕੋਲ ਸਿੱਖਦਾ ਸੀਗਾ ਮਿੱਟੀ ਖਾਣੀ ਮਿੱਟੀ ਵਿੱਚ ਖੇਲਣਾ। ਉਹਨੂੰ ਸ਼ੌਂਕ ਹੁੰਦਾ ਜਿਵੇਂ ਜਦੋਂ ਆਪਦੀ ਸਮਝ ਫੜ ਲੈਂਦਾ ਹੈਗਾ।
ਹਾਂਜੀ- ਹਾਂਜੀ ਸਹੀ ਗੱਲ ਹੈ ਜੀ।
ਆਪ ਜਿਸ ਸਮਝ ਫੜ ਲੈਂਦਾ ਫੇਰ ਉਹ ਮਿੱਟੀ ਤੋਂ ਦੂਰ ਪਚਦਾ ਹੈਗਾ।
ਹਾਂਜੀ, ਸਹੀ ਗੱਲ ਹੈ ਜੀ।
ਅੱ
ਪਰ ਅੱਜ ਕੱਲ੍ਹ ਉਹ ਕਹਿੰਦੇ ਚਲੋ ਕੋਈ ਨਹੀਂ ਵੀ ਅੱਜ ਕੱਲ੍ਹ ਪੱਕੇ ਹੋ ਗਏ ਘਰ ਸਾਰਿਆਂ ਦੀ ਮਿੱਟੀ ਲੱਭਦੀ ਨਹੀਂ ਹੋਣਾ। ਪਹਿਲਾਂ ਤਾਂ ਲਾਲ ਮਿੱਟੀ ਚਿਕਨੀ ਮਿੱਟੀ ਲਭ ਜਾਦੀਆਂ ਸੀ। ਹੁਣ ਕਿੱਥੇ ਹੈ ਹੀ ਨਹੀਂ ਮਿੱਟੀ, ਰਹੀ ਨਹੀਂ ਕਿੱਥੇ ਮਿੱਟੀ ਲੱਭਦੀ ਨੀ ਪ। ਤਾ ਹੀ ਨੀ ਕਿਸੇ ਨੂੰ ਵੀ ਲਾਲ ਮਿੱਟੀ ਚਿਕਨੀ ਮਿੱਟੀ, ਅੱਜ ਕੱਲ੍ਹ ਕਿਸੇ ਬੱਚੇ ਨੂੰ ਧਿਆਨ ਈਨੀ ਗੀ ਅਲੱ। ਕਿੰਨੀ ਮਿੱਟੀ ਕਿੰਨੀ ਤਰ੍ਹਾਂ ਦੀ ਹੁੰਦੀ ਐ ਪਤਾ ਹੀ ਨਹੀਂ ਹੁੰਦਾ। ਆਤਾ ਕਿਤਾਬਾਂ ਚ ਪੜ੍ਹਦੇ ਆ, ਤਾਂ ਉਹਨਾ ਨੂੰ ਪਤਾ ਹੁੰਦਾ ਹੈ, ਵੀ ਆਹ ਮਿੱਟੀ ਇੰਨੇ ਤਰ੍ਹਾਂ ਦੀ ਹੁੰ।
ਇਹਨਾਂ ਨੂੰ ਮਿੱਟੀਆਂ ਦਾ ਨਾਂ ਹੀ ਨੀ ਆਉਂਦੇ ਜੇ, ਅੱਜ ਕੱਲ ਮਿੱਟੀ ਤੇ ਕਿੰਨੀ ਪ੍ਰਕਾਰ ਦੀ ਮਿੱਟੀ ਹੁੰਦੀ ਐ।
ਹਾਂ, ਪਹਿਲਾਂ ਆਪਾਂ। ਆਪਾਂ ਨੂੰ ਵੇਖਦੇ ਸੀ ਵੀ ਵੇਖੀ ਵੀ ਹੋਈ ਐ, ਤੇ ਮਤਲਬ ਦੇਖੀ ਵੀ ਹੋਈ ਐ, ਸਾਰਾ ਕੁਛ। ਮਤਲਬ ਹੁਣ ਦੇ ਅੱਜ ਕੱਲ੍ਹ ਜਆ, ਹਾਂ ਉਹਨਾਂ ਨੇ ਕਦੇ ਵੇਖੀ ਨੀ ਹੋਏ। ਪਤਾ ਠੀਕ ਐ।
ਹਾਂਜੀ।